ਮੀ ਪਾ। ਹੈਲੋ, ਸਸ- ਸਤਿ ਸ੍ਰੀ ਅਕਾਲ ਜੀ। ਕੈਸੇ ਹੋ?
ਵਧੀਆ ਆਪ ਸੁਣਾਓ?
ਵਧੀਆ- ਵਧੀਆ ਕੀ ਕਰ ਰਹੇ ਹੋ?
ਕੁਛ ਨੀ ਬਸ ਹੁਣ ਬੈਠੀ ਸੀ, ਤੁਸੀਂ ਦੱਸੋ?
ਮੈਂ ਬਸ ਮੈਂ ਤੁਆਨੂੰ ਕਾਲ ਕਰਕੇ ਏ ਈ ਪੁੱਛਣਾ ਸੀਗਾ, ਤੁਸੀਂ ਮਡੇ ਨੂੰ ਸੂ ਪਾ ਕੇ ਆਉਂਗੇ ਜਾਂ ਜੀਨਸ ਟੋਪ
ਮੰਡੇ ਨੂੰ ਮੇਰਾ ਫਾਸਟ‌ ਆ ਮੈਂ ਦੇਖੂੰਗੀ ਸੂਟ 'ਚ ਦੀ
ਹੂੰ
ਜੀਨ ਟੋਪ।
ਨਹੀਂ।
ਹਾਂ ਦੀਦੀ ਜੀਨ ਟੋਪ, ਤੁਸੀਂ ਵੀ ਜੀਨ ਟੋਪ ਪਾਏਂ ਆਇਓ। ਓ ਨਈ ਦੀਦੀ ਯਾਰ।
ਨਈ -ਨ‌ਈ ਮੋਡਰਨ ਨੀ। ਅਛੇ ਜੇ ਸੂਟ ਪਾ ਕੇ ਜਾਵਾਂਗੇ, ਸਾਰੇ ਜਣੀਆਂ ਸੂਟਾਂ ਵਿੱਚ ਜਾਵਾਂਗੀਆਂ।
ਕੌਣ ਕੌਣ।
ਸਿੰਮੀ ਵੀ ਜਾਊਗੀ।
ਅੱਛਾ ਤੇ ਨਿਸ਼ਾ-
ਬਈ ਉਸਕਾ ਨੀ ਪਤਾ ਮੈਨੂੰ, ਉਸਕਾ ਯਾਰ ਪਤਾ ਕੀ ਚੱਕਰ ਪੈ ਰਿਆ ਬੂਆ ਇਸ ਤਰ੍ਹਾਂ ਭੇਜਦੀ ਨੀ। ਏ ਹੈਗੀ ਹਨਾ। ਕੁਛ ਯੂਨੀਵਰਸ ਨੀ ਓ ਆਂਦੀ ਹੈਗੀ ਕਲਾਸਿਸ ਵਗੈਰਾ ਦਾ ਪਤਾ ਨੀ ਓਨੂੰ ਵਿਚਾਰੀ ਨੂੰ।
ਹਾਂ
ਮੈਂ ਓਨੂੰ ਡਰਮਾਂ ਗਾ ਫੇਸ ਵਾਸ਼ ਦੱਸਿਆ ਦਾ ਸੱਚ, ਓਨੇ ਮੰਗਵਾ ਵੀ ਲਿਆ।
ਡਰਮਾ ਟੱਚ ਗਾ ਕਿ ਡਰਮਾ ਕੋ ਕਾ।
ਡਰਮਾ ਟੱਚ ਗਾ, ਬੋ ਵਧੀਆ ਰਿਜ਼ਲਟ ਆ ਰਿਆ ਕੈ ਰੀ।
ਵਨ ਫਿਫਟੀ ਕਾ ਜੇੜਾ।
ਦੋ ਸੌ ਆਲਾ।
ਦੋ ਸੌ ਆਲਾ ਫੋਟੋ ਭੇਜਿਓ ਮੈਨੂੰ।
ਫੋਟੋ ਮੰਗਵਾਊਂਗੀ ਮੈਂ ਓਦੇ ਤੋਂ।
ਅੱਛਾ ਤੁਸੀਂ ਇਸ ਓਥੇ ਸਰਚ ਕਰਕੇ ਦੇਖ ਲਿਓ।
ਕਾਦੇ ਤੇ।
ਅ ਗੂਗਲ ਤੇ ਕਿਸੇ ਵੀ ਤੇ।
ਹਣੇ ਕਰਕੇ ਦੱਸ ਦੇਨੀ ਆ ਤੇਨੂੰ।
ਦੱਸ ਦੁ ਡਰਮਾ ਟੱਚ ਦਾ ਵਨ ਫਿਫਟੀ ਦਾ ਆਉਂਦਾ।
ਡਰਮਾ ਟਚ।
ਡਰਮਾ ਕੋ ਦਾ ਤਿੰਨ ਸੌ ਦਾ ਆਂਦਾ।
ਫੇਸ ਵਾਸ਼। ਹਾਂ ਵਨ ਫੋਰਟੀ ਨਾਈਨ ਦਾ, ਗ੍ਰੀਨ ਕਲਰ ਦਾ ਯਾਰ ਓ ਤਾਂ।
ਫੇਰ ਕੀ ਹੋ ਗਿਆ ਕਲਰ ਨਾਲ ਕੀ ਫ਼ਰਕ ਪੈਂਦਾ।
ਹੋਰ
ਇੱਕ ਮਿੰਟ ਰੁਕ ਜੋ ਮਾੜਾ ਜਿਆ ਫੋਨ ਆ ਰਿਆ।
ਓਕੇ ਡਰਮਾ ਕੋੋਕ ਕਾ ਈ ਮੰਗਵਾਇਆ ਏਨੇ।
ਡਰਮਾ ਕੋੋ ਦਾ।
ਹੂੰ
ਓ ਤਾਂ ਬਲੂ ਜੇ ਕਲਰ ਦਾ ਹੁੰਦਾ, ਓ ਤਾਂ ਬੋ ਵਧੀਆ ਹੁੰਦਾ। ਓ ਤਿੰਨ ਸੌ ਦਾ ਆਂਦਾ ਨੀ ਦੋ ਸੌ ਦਾ ਕਿਥੋਂ ਮਿਲ ਗਿਆ।
ਯਾਰ ਦੋ ਸੌ ਦੀ ਰੇਂਜ ਆ ਰੀ ਐ ਸਾਰੇ ਕਿਤੇ।
ਅੱਛਾ ਗੂਗਲ ਤੇ ਵੀ। ਬਲੂ ਜੇ ਕਲਰ ਦਾ ਜਿਥੇ ਜੇ ਪਲਸ ਦਾ ਸਾਇਨ ਬਣਿਆ ਹੁੰਦਾ ਸਿਲਵਰ 'ਚ।
ਹਾਂ, ਹਾਂ, ਹਾਂ! ਉਹੀ ਹੈ।
ਅੱਛਾ, ਠੀਕ ਆ!
ਮੈਂ ਵੀ ਲਿਆਉਂਗੀ ਇਹੀ। ਮੈਂ ਉਹੀ ਜੋਆਏ ਵਾਲਾ ਲਾ ਰਹੀ ਸੀਗੀ! ਹਾਂ, ਉਹਦੇ ਵਿੱਚ ਸਨਸਕ੍ਰਰੀਨ ਵੀ ਆ!
ਕਿਹਦੇ ਚ?
ਮੋਇਸਚਰਾਈਜ਼ਰ ਸਨ ਪ੍ਰੋਟੈਕਸ਼ਨ
ਕਿਦੇ ਚ?
ਇਹਦੇ ਚ ਇਧਰ ਮਾਰੇੇ ਚ
ਫੇਸ ਵਾਸ਼ ਚ
ਹਮ।
ਹਮ, ਚੱਲ ਵਧੀਆ ਫੇਰ ਤਾਂ ਮੈਂ ਸਨਸਕਰੀਨ ਤਾਂ ਹਜੇ ਮਹੀਨ ਲਾਉਂਦੀ ਨੀ ਹੈਗੀ, ਮੇਰੀ ਸਕਿੰਨ ਤੇ ਅਲਰਜੀ ਹੋ ਰਹੀ ਸੀ ਨਾ, ਤਾਂ ਕਰਕੇ ਮੈਂ ਛੱਡੂੰਗੀ। ਮੈਂ ਸੀਰਮ ਲੈ ਕੇ ਆਉਂਗੀ।
ਅੱਛਾ।
ਬਸ, ਇੱਕ ਸੀਰਮ ਲੈ ਕੇ ਆਉਂਗੀ, ਇੱਕ ਫੇਸ ਵਾਸ਼ ਲੈ ਕੇ ਆਉਂਗੀ, ਮੋਸ ਮੋਇਸਚਰਾਈਜ਼ਰ ਤਾਂ ਮੈਂ ਲੈਓ ਆਈ ਸੀ, ਬੜੀ ਡੱਬੀ ਲੈ ਆਈ ਸੀ, ਚਾਰ ਸੌ ਦੀ।
ਮੈਂ ਵੀ ਬਸ ਇਹੀ ਲੈ ਕੇ ਆਉਂਗੀ ਹੁਣ। ਮੋਇਸਚਰਾਈਜ਼ਰ ਤਾਂ ਮੈਂ ਕੋਈ ਲਾਉਂਦੀ ਹੀ ਨਹੀ।
ਅੱਛਾ, ਕਿਉ?
ਉੰਝ ਹੀ।
ਸਨਸਕਰੀਨ ਲਾ ਲੈਂਦੇ ਹੋ ਇਕੱਲੀ?
ਹਮ, ਯਾਰ ਮੇਰਾ ਸੂਟੇਬਲ ਕਰ ਦੀ ਹੈ, ਐਵੇਂ ਤੁਸੀਂ ਪਤਾ ਨਹੀ ਕਿਵੇਂ ਲਾਉਣੇ ਹੋ ਬਟ
ਨਹੀਂ ਦੀਦੀ ਮੇ ਅ ਮਤਲਬ ਡਾਇਰੈਕਟਲੀ ਸਨਸਕਰੀਨ ਨੀ ਲਾਇਆ ਕਦੇ ਵੀ ਪਹਿਲਾਂ ਮੈਂ ਮੇਰਾ ਮੌਸ਼ ਛੇਅਜ਼ੇ ਨਾ ਬਹੁਤ ਲਾਈਟ ਵੇਟ ਆ, ਜੈਲ ਵਾਲਾ, ਪਤਾ ਵੀ ਨੀ ਲੱਗਦਾ ਕਦ ਸਕਿਨ ਮਾ ਅਬਜੋਰਵ ਹੋ ਜਿਆ
ਹਮ ਹਮ।
ਉਹ ਆ ਪੋਂਡਸ ਕਾ ਸੁਪਰ ਲਾਈਟ ਜੈਲ, ਮੈਨੂੰ ਦੋ-ਤਿੰਨ ਸਾਲ ਹੋਗੇ ਉਹਨੂੰ ਯੂਜ ਕਰਦੀ ਨੂੰ। ਹੁਣ ਮੈਂ ਚਾਰ ਸੌ ਰੁਪਏ ਕਿ ਬੜੀ ਡੱਬੀ ਲੈ ਕੇ ਆਈ ਆ, ਤਿੰਨ, ਦੋ-ਤਿੰਨ ਮਹੀਨੇ ਚੱਲ ਜਾਏਗੀ।
ਅੱਛਾ।
ਹਮ। ਜੈਲ ਹੁੰਦਾ, ਉਹ ਤਾਂ ਇੱਕ ਤਰ੍ਹਾਂ ਦਾ ਬਸ ਮੂਹ ਵੀ ਲੱਗ ਜਾਂਦਾ, ਸੋਫਟ ਵੀ ਕਰ ਦਿੰਦਾ ਸਕਿਨ ਨੂੰ!
ਕਿਹੜਾ?
ਆਹ ਪੋਨਡਸ ਦਾ ਸੁਪਰ ਲਾਈਟ ਜੈਲ।
ਮੈਨੂੰ ਇਹ ਮਿਲਦਾ ਹੀ ਨੀ ਕਿਤੇ, ਮੈਨੂੰ ਫੋਟੋ-ਫਾਟੋ ਭੇਜ ਦੋ ਇਹਦੀ, ਪਤਾ ਲੱਗ ਜੂਗਾ।
ਭੇਜ ਦਿਨੀਂ ਹਾਂ, ਇਹ ਤਾਂ ਜਿੱਥੇ ਮਰਜ਼ੀ ਤੋਂ ਲੈ ਲਓ ਤੁਸੀਂ, ਸਾਰੇ ਗਰੋਸਰੀ ਡੂਕਾਲੇ ਤੋਂ ਵੀ ਮਿਲਜੂਗਾ।
ਹਮ, ਨਕਾਲੇ ਦੀ ਨਾ ਸਾਰੀ ਚੀਜ਼ ਮਹਿੰਗੀ ਆ।
ਅੱਛਾ। ਕਿਉਂ ਉੱਥੇ ਕੀ ਆ ਇਹੋ ਜਿਹਾ?
ਪਤਾ ਨੀ ਉਹ ਮਹਿੰਗੀ ਲਾਂਦੇ ਨੇ।
ਅੱਛਾ, ਚਲੋ ਕੋਈ ਨਾ, ਤੁਸੀਂ ਬਲਬੇੜੀਆ, ਪਟਿਆਲੇ ਤੋਂ ਦੇਖ ਲਿਓ। ਮੇਰੇ ਘਰ ਦੇ ਬਲਬੜੇ ਵੀ ਨਹੀਂ ਜਾ ਰਹੇ ਇੰਨੇ ਦਿਨ ਹੋ ਗਏ ਕਹਿੰਦੇ ਮੈਂ ਕੱਦ ਦੀ ਕਹਿ ਰਹੀ ਵੀ ਚਲੋ ਮੈਨੇ ਸੰਨ ਤੇ ਉਹ ਲੈ ਕੇ ਆਉਣਾ ਫੇਸ ਵਾਸ਼।
ਹਮ ਹਮ।
ਕਹਿੰਦੇ ਕੰਮ ਹੀ ਨੀ ਕੋਈ ਸਾਡਾ ਬਲਬੜੇ ਤੇਰੇ ਪਿੱਛੇ ਇਕੱਲੀ ਪਿੱਛੇ ਬਲਬੇੜੇ ਜਾਵਾਂਗੇ।
ਪੀ ਵੀ ਆਰ ਤੋਂ ਵੀ ਯਾਰ ਮਹਿੰਗੇ ਮਿਲਦੇ ਨੇ।
ਹਾਂ ਦੀਦੀ ਫੇਸ ਵੋਸ਼ ਤਾਂ ਜਿਆਦਾ ਤਰ ਪੀ ਵੀ ਆਰ 'ਚ ਜਿਹੜਾ ਤਨੀਸ਼ਾ ਕਹਿ ਰਹੀ ਆ ਨਾ ਕਿਹੜਾ ਡਰਮਾ ਕੋਆ ਵਾਲਾ ਹਨਾ। ਏ ਨਾ ਕੀ ਕਹਿੰਦੇ ਅਸੀ ਜਿਹੜਾ ਓ ਨੀ ਹੈਗਾ ਡੀ ਮਾਰਟ ਆ ਹਨਾ।
ਹਾਂ ਉੱਥੋਂ ਠੀਕ ਮਿਲਦਾ।
ਓਥੇ ਪਤਾ ਕੀ ਮਿਲਦਾ ਤਿੰਨ ਸੌ ਰੁਪਏ 'ਚ ਦੋ ਫੇਸ ਵਾਸ਼ ਮਤਲਬ ਉਹੀ ਵਨ ਫਿਫਟੀ ਦਾ ਪੈਜੂਗਾ ਇੱਕ।
ਉੱਥੋਂ ਤਾਂ ਬਹੁਤ ਵਧੀਆ ਚੀਜ਼ਾਂ ਮਿਲਦੀਆਂ ਨੇ। ਡੀ ਮਾਰਟ 'ਚ ਜਾਵਾਂਗੇ ਇੱਕ ਦਿਨ ਜਿੱਦਣ ਸਕੂਟੀ ਲੈ ਕੇ।
ਓਦਨ ਚੱਲਾਂਗੇ।
ਹਾਂ ਤਨਿਸ਼ਾ ਵੀ ਆਈ ਨਾ ਉੱਧਣ ਜਾ ਕੇ ਆਵਾਂਗੇ ਡੀਮਾਰਟ ਆਪਾਂ।
ਹੂੰ ਡੀਮਾਰਟ 'ਚ ਤਾਂ ਨੀ ਦੀਦੀ ਕਹਿੰਦੇ ਜਿਹੜਾ ਜੂਡੀਓ ਹਨਾ ਓਥੇ ਵੀਕਣ ਵਾਲੀ ਇੱਕ ਫ੍ਰਰੀ ਔਫਰ ਚੱਲ ਰਿਹਾ ਮੈਨੇ ਰੀਲ ਆਈ ਸੀ ਮੇਰੇ ਕੋਲ ਇੱਕ
ਯਾਰ ਜੂਡੀਓ ਤਾਂ ਝੂਠ ਬੋਲਦੇ ਨੇ
ਅੱਛਾ।
ਹਾਂਜੀ।
ਹੂੰ ਚਲ ਕੋਈ ਨੀ। ਹਾਂ ਓਥੇ ਡੀਮਾਰਟ 'ਚ ਤਾਂ ਬਹੁਤ ਵਧੀਆ ਹਰ ਇੱਕ ਫੇਸ ਵੋਸ਼ ਨਾਲ ਇੱਕ ਫੇਸ ਵੋਸ਼ ਫਰੀ ਮਿਲਦਾ
ਹੂੰ। ਓਥੇ ਏ ਯਾਰ ਡਟੀਮਾਰਟ ਤੋਂ ਬਹੁਤ ਵਧੀਆ ਓਥੇ ਕੁਰਕੁਰਿਆਂ ਦੇ ਪੈਕਟ ਵੀ ਇੱਕ ਨਾਲ ਇੱਕ ਫ੍ਰਰੀ ਮਿਲਦਾ ਹਵੇ ਜਿਡਾ ਮਰਜ਼ੀ ਵੱਡਾ ਲੈ ਲੋ ਹਾਂ ਮੈਂ ਵੀ ਕਿੰਨੀ ਮੈਂ ਇੰਨੀ ਵਾਰ ਜਾ ਆਈ ਮੈਂ ਪਰ ਗਈ ਤੋਂ ਬੰਦੇ ਨਾਲ ਹੀ ਮੈਂ ਬਸ।
ਅੱਛਾ, ਓ ਤਨੇਸ਼ਾ ਕਿੱਥੋਂ ਲੈ ਕੇ ਆਈਏ ਓ?
ਓ ਤਾਂ ਆਪ ਭੁੰਨ ਫੇੜੀ ਤੋਂ ਹੀ ਤੀਨਸ਼ਾ ਨੇ ਬਣਵਾਇਆ ਵੋਟਰ ਕਾਰਡ ਵੋਟਰ ਕਾਰਡ ਤੇ ਪਹਿਲੇ ਹੀ ਪਹਿਲਾਂ ਹੀ ਅੱਖਰ ਗਲਤ ਨਾਮ ਕਾ
ਓ ਉਹ ਲੈ ਕੇ ਪਾ ਤਿਆ
ਔਰ ਵਿਹਰੀ ਪਾਨੀ ਤੀ ਸਿਆਰੀ ਪਾਤੀ
ਐ ਤਨੀਸ਼ਾ ਕੇ ਨਾਮ ਕਾ ਹੀ
ਹਾਂ, ਹਾਂ।
ਅੱਛਾ ਫੇਰ
ਕੱਲ ਪਿੱਟ ਰਹੀ ਤੀ
ਅੱਛਾ ਓ ਫਾਰਮਾਂ ਦਾ ਕੰਮ ਵੀ ਤੋਂ ਕਰ ਰਹੀ ਆ
ਓ ਥੋੜੀ ਨਾ ਕਰ ਰਹੀ ਆ
ਹਾਂ ਹੋੁ ਕੀ ਕੋਣ ਕਰ ਰਿਹਾ
ਬੰਧਨਾ ਕਰ ਰਹੀ ਆ ਉਸਕੀ ਚਾਚੀ ਉਨੂੰ ਤਾਂ ਦੱਸਿਆ ਹੀ ਨੀ ਕਿਸੇ ਨੇ
ਅੱਛਾ ਫਿਰ ਓ ਉਸਕੇ ਨਾਲ ਕਰਾ ਰਹੀ ਫਰੀ ਦੀ
ਕਦ ਫਿਰ ਰਹੀ ਤੀ
ਸਨੈਪ ਪਾਈ ਤੀ ਉਹਨੇ ਐਏਡਾ ਬੜਾ ਵਲੋਗ ਬਣਾ ਤਾ
ਉਹ ਤਾਂ ਪਾਗਲ ਆ ਤੇ ਚਹੀਨਾ ਕਾ ਮੰਗਣਾ ਹੋ ਗਿਆ
ਹਾਂ ਮੈਂ ਦੇਖਿਆ ਤਾਂ ਸਟੇਟਸ
ਮੁੰਡਾ ਸੋਣਾ। ਪਤਾ ਕੀ ਕੈ ਰੀ ਤਨਿਸ਼ਾ ਕੈਂਦੀ ਰਿਚ ਫੈਮਲੀ ਆ ਕਹਦੀ ਦੋ ਇੱਕ ਗੱਡੀ ਆ ਕਰ ਇੱਕ ਠਾਰ ਆ ਮੈਂ ਕੈਹਾ ਅਗਲਾ ਬੰਦਾ ਲੋਨ ਦਾ ਵੀ ਲੈ ਲਿਆ ਮਾਹ ਗੱਡੀ ਤਾਂ ਗੱਡੀ ਨੂੰ ਦੇਖ ਤਾਂ ਬੰਦਾ ਰਿਚ ਹੋ ਗਿਆ। ਆਹ ਮੈਂ ਈ ਓ ਕਰੀ ਜਾਵਾਂ
ਹਮ ਚੱਲ ਕਿੱਥੇ ਗਾ
ਪਤਾ ਨੀ ਕਿੱਥੇਗਾ, ਕਿੱਥੇਗਾ ਪੈਣੇ ਏਹ ਨੀ ਪਤਾ ਸਾਨੂੰ ਕਿੱਥੇ ਦਾ ਬਸ ਉਸਕੀ ਖੁਦ ਕੀ ਸ਼ੌਪ ਆ, ਹੂੰ। ਕਰੇਗੇ ਤਾਂ ਬੜਾ ਮੰਗਣਾ, ਹਾਜ਼ਮਾਂ ਨੀ ਆਯਾ ਹੈਗਾ ਏਨਾ ਗਾ ਓਨਾਂ ਨੇ ਪੈਲੀ ਫੋਟੋ ਪਾਤੀਆਂ
ਤਨਿਸਾ ਫੇਰ ਓ
ਏਨਾਂ ਨੇ ਵੀ ਤੱਕ ਜੇੜੇ ਕੇ ਦੂਸਰਿਆਂ ਹੀ ਨਾ ਹੋ ਰਹੀ ਏਨਾਂ ਕੇ ਘਰ ਕੈਅ ਰੇ ਨੇ ਪੈਲੀ ਫੋਟੋਆਂ ਪਾਤੀ
ਮ ਅੱਛੀ ਆ
ਹੈ
ਹਾਂ
ਕੀ ਕੈਅ ਸਕਤੀ ਯਾਂ।
ਹੋਰ ਸੁਣਾ
ਖਾ ਪਾ ਰੇ ਇਸ ਤਰ੍ਹਾਂ ਹੋਰ ਵਧੀਆ ਤੁਸੀਂ ਦੱਸੋ
ਬਸ ਕੁਝ ਨੀ ਬੈਠੇ ਸੀ।
ਬਸ ਹੁਣ ਤਾਂ ਸ਼ਾਂਤੀ ਆ ਤੇਰੀ ਨਾਨੀ ਸੁੱਤੀ ਪਈ ਆ ਆਰਾਮ ਨਾਲ
ਅੱਛਾ, ਫਿਰ ਹੁਣ ਕਦੋਂ ਓਠੇਗੇ?
ਜਦੋਂ ਓਠੇਗੀ ਫੇਰ ਦੇਖਾਂਗੇ ਕੇ ਕੀ ਕੇ ਹਾਲ ਹੋਏਗਾ ਕਿ ਮਾਹੌਲ ਹੋਏਗਾ?
ਡਰ ਲਗਤਾ ਐ ਮੇਰੀ ਮੰਮੀ ਕਾ ਤਾਂ ਜਦ ਜੀ ਕਰਾ ਚਾਰ-ਪੰਜ ਜੜ੍ਹਦਾ ਆ।
ਕਿਸਕਾ
ਮੰਮੀ ਨਾ
ਅੱਛੀਆ
ਹੋਰ ਮੁੱਕੀਆਂ ਮਾਰਾ ਕਚੀਚੀਆਂ ਲੈ ਕੇ ਆਵਗਾ ਮੈਨੂੰ ਚੰਗੀ ਨੀ ਲੱਗਦੀ।
ਲੈ
ਓਨੂੰ ਵੀ ਕੈ ਰੀ ਥੀ ਚਾਚੀ ਨੂੰ ਕੈ ਰੀ ਓਹ ਵੀ ਨੀ ਚੰਗੀ ਲੱਗਦੀ।
ਲੈ
ਹੋਰ
ਚੱਲ ਕੋਈ ਨਾ
ਹਾਂ। ਚਲ, ਕੋਈ ਨੀ ਹੋਰ, ਹੋਰ ਵਧੀਆ ਤੁਸੀਂ ਦੱਸੋ।
ਕੁਛ ਨਈ ਬਸ ਹੋਰ ਆਟਾ ਉਟਾ ਗੁਨ ਲਿਆ ਜੀ
ਬੂਆ, ਸਰਵੇ ਕਰਨ ਗਈ ਹੋਈ ਆ।
ਨਾ ਅੱਜ ਨੀ ਗਈ ਬੂਆ ਸਰਵੇ ਕਰਨਾ ਅੱਜ ਤੇ ਬੁਆ ਪਈ ਆ ਬੁਮਾਰ ਹੋ ਰਈ ਆ।
ਹਾਂ ਕੈ ਰੀ ਤੀ
ਹਾਜ
ਇਸ ਤਰ੍ਹਾਂ ਵੀ ਔਖਾ, ਫੇਰ ਓਧਰ ਨੀ ਜਾਂਦੇ ਦਵੇਂ ਪਲਾਟ ਚ
ਡੈਡੀ ਗਏ ਹੋਏ ਆ, ਸੱਚ ਡੈਡੀ ਕ ਫੋਨ ਆਯਾ ਤੇ ਡੈਡੀ ਪਲਾਟਮ ਆ ਗਏ ਨਨੂੰ ਕਿੱਥੇ ਆ। ਠੀਕ ਆ ਡੈਡੀ ਤੋਂ ਪਲਾਟ ਜਾ ਨਨੂੰ ਗਿਆ ਹੋਇਆ ਮੰਮਾ ਪਏ ਆ ਘਰ।
ਅੱਛਾ। ਨਾਨੂੰ ਕਿੱਧਰ ਗਿਆ ਹੋਇਆ?
ਮੈਨੂੰ, ਕੀ ਪਤਾ ਕਿੱਧਰ ਗਿਆ ਹੋਇਆ।
ਉਹ ਵੀ ਧੁੱਪ ਚ' ਫਿਰ ਫਿਰਦਾ ਹੀ ਰਾਹ ਡਦਾ ਹੀ ਨੀ ਹੈਗਾ।
ਸੱਚੀ ਦੀ ਮੈਂ ਡਰਾਮੇ ਦੇਖ-ਦੇਖ ਮੈਨੂੰ ਸੁਪਨਾ ਮੈਂ ਦੁਪਹਿਰਾ ਸੋਹਰੀ ਤੇ ਹੀ ਨਾ ਬਹੁਤ ਦੁਸ਼ ਹੁੰਦੀ ਰਹੀ ਮੈ ਸੁ ਆਪਣਾ, ਹੈ ਹਾਨੀ ਅਮੀਰ ਨੀ ਹੈਗੀ ਜਿਹੜੀ ਹਨਾ।
ਹਮ-ਹਮ।
ਲੋਕ ਕੇ ਨਾਲ ਸੁਪਨੇ ਮ ਫਿਰ ਉਹ ਪਾਕਿਸਤਾਨ ਦੀ ਮਾਰਕੀਟ ਗ ਥ
ਕਰਾਚੀ 'ਚ ਤਾਂ ਨੀ ਪਹੁੰਚ ਗਈ।
ਪਤਾ ਨੀ ਕਿੱਥੋਂ ਦੀ ਪਰ ਇੰਡੀਆ ਨੀ ਤਾਂ।
ਕਰਾਚੀ 'ਚ ਪਹੁੰਚ ਗਈ ਹੁਣੀ।
ਹਮ, ਰਾਤ ਹੀ ਮੀਂਹ ਪੈ ਰਿਹਾ ਅਰੋ ਥ ਜਿਹੜਾ ਬਲਮੇੜਾ ਉਹ ਮਂ ਨੀ ਹੈਗਾ ਹਨਾ।
ਹਮ-ਹਮ।
ਉਸਦੀ ਦੁਕਾਨ ਮੇਰਾ ਗੂਗਲ ਪੇਅ ਚੱਲ ਰਿਹਾ ਮੇਰੇ ਤੇ ਚਾਲੀ ਰੁਪਏਓ ਨੀ ਪਾਏ ਜਾ ਰਹੇ ਉਸਨੂੰ ਮਿੰਟ ਸਕੈਨਰ ਜਾਂ ਪਤਾੀ ਕੀਤਾ ਉਥੇ ਭੱਜੇ ਗਿਆ।
ਜੋ ਦਿਮਾਗ ਚਲ ਉਹੀ ਸੋਚੀ ਗਈ ਹੈ ਚਲੋ ਠੀਕ ਆ ਜੀ ਕਰਦੇ ਹਾਂ।
ਓਕੇ ਦੀਦੀ ਠੀਕ ਹੈ।
ਨੱਥ।